ਹੈਲੋ।
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ ਜੀ? ਵਧੀਆ- ਵਧੀਆ, ਜੀ। ਹਾਂਜੀ- ਹਾਂਜੀ, ਸਾਰੇ ਠੀਕ ਨੇ, ਪਿੱਛੇ ਤੁਹਾਡੇ ਕੌਣ ਬੋਲਦਾ ਪਿਆ? ਕੋਈ ਬੱ
ਅੱਛਾ, ਸਕੂਲ ਨੀ, ਗਏ ਤੁਹਾਡੇ ਬੱਚੇ?
ਨਹੀਂ ਜੀ, ਅੱਜ ਛੁੱਟੀ ਹੈਗੀ ਸੀ ਕੋਈ, ਪੇਪਰ ਵਗੈਰਾ ਹੋ ਰਹੇ ਨੇ ਕਿਸੇ ਬੱਚਿਆਂ ਦੇ ਤਦ ਕਰਕੇ, ਹਾਂਜੀ, ਹੋਰ ਸੁਣਾਓ ਜੀ? ਤੁਹਾਡੇ ਬੱਚੇ, ਗਏ ਸਕੂਲ?
ਨਹੀਂ, ਮੇਰੇ ਬੱਚੇ ਤੇ ਸੋਮਵਾਰ ਤੋਂ ਜਾਏਂਗੇ।
ਅੱਛਾ, ਵੈਸੇ ਤਾਂ ਖੁੱਲ ਗਏ ਨਾ ਅੱਜ ਸਕੂਲ?
ਹਾਂਜੀ- ਹਾਂਜੀ, ਸਕੂਲ ਖੁੱਲ੍ਹੇ ਪਏ ਨੇ, ਬਸ ਇਹੀ ਆ ਹੁਣ ਸੋਮਵਾਰ ਤੋਂ ਜਾਵਾਂਗੇ, ਇਕੱਠਾ ਇੱਕੋ ਵਾਰੀ।
ਠੀਕ ਹੈ, ਹੋਰ, ਹੋਰ ਭਾਜੀ ਲੱਗੇ ਨ ਕੰਮ?
ਹਾਂਜੀ -ਹਾਂਜੀ, ਲੱਗੇ ਨੇ।
ਅੱਛਾ ਜੀ, ਹੋਰ ਬਣਾ ਲਈ ਰੋਟੀ ਸਬਜ਼ੀ?
ਨਹੀਂ -ਨਹੀਂ, ਸਾਡੇ ਤਾਂ ਹਲੇ, ਨਾਸ਼ਤਾ ਹੀ ਹੁਣ ਕੀਤਾ ਇਹਨਾਂ ਨੇ।
ਅੱਛਾ, ਇੰਨੀ ਲੇਟ ਨਾਸ਼
ਹਾਂਜੀ, ਨਾਸ਼ਤਾ ਲੇਟ ਕਰ ਫਿਰ ਉਸ ਤੋਂ ਬਾਅਦ, ਦੁਪਹਿਰ ਦੀ ਹਲੇ ਰੋਟੀ ਦਾ ਕੁਛ ਸੋਚਿਆ ਹੀ ਨੀ, ਦੋ ਵਜੇ ਸੋਚਾਂਗੇ, ਬਣਾਉਣ ਵਾਸਤੇ।
ਅੱਛਾ, ਨਹੀਂ ਨਾਸ਼ਤਾ ਤੇ, ਕਹਿੰਦੇ ਜਲਦੀ ਕਰ ਲੈਣਾ ਚਾਹੀਦਾ।
ਬਸ, ਉਹਨਾਂ ਦਾ ਕੰਮ ਕੁਛ ਲਾਈਟ ਦਾ ਚੱਕਰ, ਲਾਈਟ ਦਾ ਕੰਮ ਹੈ ਨਾ ਉਹਨਾਂ ਦਾ। ਸਾਰਾ, ਅਗਰ ਨਾਸ਼ਤਾ ਕਰਨ ਬੈਠਦੇ ਨੇ, ਫੇਰ ਲਾਈਟ ਚਲੀ ਜਾਂਦੀ, ਇਸ ਲਈ ਨਾ, ਪਹਿਲੇ ਆਪਣਾ ਕੰਮ ਨਿ ਕਰ ਲੈਂਦੇ ਨੇ ਕਿ, ਲਾਈਟ ਲਾਈਟ ਦਾ ਕੰਮ ਹੋ ਜਾਏ, ਫਿਰ ਨਾਸ਼ਤਾ ਕਰ ਲੈਂਦੇ ਨੇ, ਫੇਰ ਆਪਣਾ ਬਾ ਕੀ, ਦਾ ਕੰਮ ਕਰਨ ਬਹਿ ਜਾਂਦੇ ਨੇ।
ਚਲੋ, ਕੋਈ ਨਾ।
ਹਮ ਥੋੜਾ, ਆਪਣਾ ਕੰਮ ਨੂੰ ਦੇਖ ਕੇ, ਚਲਦੇ ਨੇ ਨਾ ਹਮ।
ਹੋਰ?
ਹੋਰ ਸੁਣਾਓ, ਤੁਸੀਂ ਕੀ ਬਣਾਇਆ?
ਮੈਂ ਤੇ ਹੁਣ ਸਵੇਰੇ ਬਣਾਏ ਸੀ, ਜੇ ਤੋਰੀਆਂ, ਹਰੀ ਤੋਰੀਆਂ, ਕਹਿੰਦੇ ਬੜੇ ਫ਼ਾਇਦੇਮੰਦ ਹੁੰਦੀਆਂ ਨੇ।
ਹਾਂਜੀ ਹਾਂਜੀ ਹਰ ਇੱਕ ਫਾਇਦਾ ਕਰਦੀ ਹੈ ਜੀ।
ਹਾਂਜੀ ਹਾਂਜੀ ਅ ਕੈਲਸ਼ੀਅਮ ਵਗੈਰਾ ਵਾਸਤੇ ਵੀ ਬਹੁਤ ਅੱਛੀ ਹੈਗੀ ਆ। ਖੂਨ ਵੀ ਸਹੀ ਇਹ ਨਾ ਕਰਦੀ ਹੈਗੀ ਆ ਸੋਰੀਆਂ ਖਾਣੀ ਚਾਹੀਦੀ ਹਰੀ ਸਬਜ਼ੀਆਂ। ਕਾਫੀ ਫਾਇਦੇਮੰਦ ਸਿਹਤ
ਸਾਡੇ ਘਰ ਤਾਂ ਕੋਈ ਖਾਂਦਾ ਹੀ ਨਹੀਂ।
ਅੱਛਾ। ਇਹ ਵੀ ਨਹੀਂ ਖਾਂਦਾ ਪਰ ਪਾਪਾ ਜ ਥੋੜੇ ਜ਼ੋਰ ਪਾਉਂਦੇ ਨਾ ਤਾਂ ਫੇਰ ਖਾ ਲੈਂਦਾ। ਹਾਂਜੀ। ਕੱਪੜੇ ਦੇ ਦ। ਮੇਰੇ ਚ ਦੋ ਇੱਕ ਬੇਟੀ ਜੀ ਇੱਕ ਬੇਟਾ।
ਇਹ ਪਿੱਛੇ ਕੌਣ ਬੋਲਦਾ ਵੈਂ ਤੁਹਾਡੀ ਬੇਟੀ ਬੋਲਦੀ ਵ ਬੇਟ ਬੋਲਦਾ ਪਿਆ।
ਉਹ ਬੇਟੀ ਹੈਗੀ ਛੋਟੀ ਹੈ ਨਾਲ
ਅੱਛਾ।
ਹਾਂਜੀ ਹਾਂਜੀ ਹੋ ਬਸ ਵਧੀਆ।
ਤੁਸੀਂ ਤੋਰੀਆ ਕਿਹੇ ਬਣਾਉਦੇ ਹੋ।
ਤੋਰੀਆਂ ਦੇਖੋ ਆਪਣਾ ਲੈ ਆਉਂਦੇਆਂ ਸਵੇ ਸਵੇਰੇ ਲੈਏ ਸੀ ਤਾਜ਼ੀਆਂ ਸੀ ਉਹਨੂੰ ਨਾ ਅ ਚਕੂਨਲ ਚ ਤ ਚਲ ਸਾਫ ਕਢ ਲ ਚਲੜ ਵੀ ਰ ਉਤਾਰ ਕੇ ਉਹਨੂੰ ਅੱਛੀ ਤਰ੍ਹਾਂ ਧੋ ਲੋ ਠੀਕ ਹੈ ਧੋਣ ਤੋਂ ਬਾਅਦ ਉਹਨੂੰ ਨਾ ਗੋਲ ਗੋਲ ਛੋਟੇ ਛੋਟੇ ਟੁਕੜੇ ਕੱਟ ਲੋਓ। ਹਦੇ ਹਾਂਜੀ ਉਸ ਤੋਂ ਬਾਅਦ ਉਹਨੂੰ ਪਾਣੀ ਚ ਰੱਖ ਦਓਦੇ ਤਾਂ ਉਹ ਕਾਲੀਆਂ ਹੋ ਜਾਂਦੀਆਂ ਕਿਉਂਕਿ ਹੁੰਦੀਆਂ ਨਾ ਕਈ ਸਬਜ਼ੀਆਂ ਚ ਇਏਦਾਂ ਕੈਲਸ਼ੀਅਮ ਵਗੈਰਾ ਆਇਰਨ ਹੋਵੇ ਨਾ ਤੇ ਉਹ ਕਾਲੀਆਂ ਜਾਂਦੀਆਂ
ਮਤਲਬ ਕਿ ਬਣਉਦੇ ਤੇ ਵੈਸੇ ਵੀ ਪਾਣੀ ਛੋੜ ਦਿੰਦੀਆਂ ਨੇ ਤੁਸੀਂ
ਨਹੀਂ ਨਹੀਂ ਪਾਣੀ ਪਾ ਕੇ ਰੱਖਦੋ ਚੜਾਂ ਚ ਨਹੀਂ ਪਾਉਂਦੇ ਨਾ ਅਸੀਂ
ਅੱਛਾ।
ਧੋ ਕੇ ਜੇ ਪਾਣੀ ਪਾ ਦੋ ਇੰਨਾ ਪਿਆਜ ਕੱਟਣੇ ਹੁੰਦੇ ਨਾ ਭਾਵੇਂ। ਹਾਂ ਪਿਆਜ ਵਗੈਰਾ ਕੱਟ ਕੇ ਲਸਣ ਪਾਣਾ ਤੁਹਾਡੀ ਮਰਜ਼ੀ। ਟਮਾਟਰ ਪਾ ਲੋ ਜੇ ਉਹਨੂੰ ਤੇਲ ਪਾ ਕੇ ਅੱਛੀ ਤਰ੍ਹਾਂ ਫਰਾਈ ਕਰਲੋ ਪਿਆਜ ਬਰਾਊਨ ਬਰਾਊਨ ਹੋ ਜਾਣ। ਤੇ ਤੁਸੀਂ ਹਲਦੀ ਨਮਕ ਰਾਂਗਲੀ ਮਿਰਚ ਜੋ ਪਾਣਾ ਪਾ ਕੇ ਜੀ। ਫਿਰ ਟਮਾਟਰ ਪਾ ਲੋੋ ਅੱਛੀ ਤਰ੍ਹਾਂ। ਸੁਣ ਲਓ ਉਹਨੂੰ ਤੇ ਅਸੀਂ ਨਾ ਕਈ ਵਾਰ ਨਾ ਦਾਲ ਵਾਲੀ ਬਣਾਉਦੇ ਹਾਂ। ਦਾਲ ਵਾਲੀ ਕੋਂ ਤੁਸੀਂ ਖਾਈ ਤੋਰੀਆਂ।
ਦਾਲ ਬਲੀ ਤੂਰੀਆਂ
ਹਾਂਜੀ ਮੂੰਗੀ ਧੋਤੀ ਦਾਲ ਸੇ ਲਓ ਨਾ ਥੋੜ੍ਹੀ ਜਿਹੀ ਤੇ ਉਹ ਸੇ ਕਿ ਦਾਲ ਵੀ ਵਿੱਚ ਪਾ ਦੋ ਮਸਾਲਾ ਵਗੈਰਾ ਭੁੰਨ ਕੇ ਦੇ ਵਿੱਚ ਤੋਰੀਆਂ ਪਾ ਦੋ ਉਹਨੂੰ ਨਾ ਢੱਕ ਦਿਓ ਫੇਰ ਤੋਰੀਆਂ ਦੇ ਪਾਣੀ ਨਾਲ ਦਾਲ ਵੀ ਗਾਲ ਜਾਂਦੀ ਹੈਏ।
ਤੇ ਦਾਲ ਪਾ ਕੇ ਫੇਿਰ ਮਤਲਬ ਕਿ ਟੇਸਟ ਨੀ ਚੇਂਜ ਜਾਂਦਾ ਸਬਜ਼ੀ ਦਾ ਤੋਰੀਆਂ ਦਾ।
ਚਦਾ ਇੱਕ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖੋ।
ਅੱਛਾ ਜੀ ਬਲਕਿ ਮੈਂ ਸਾਡੇ ਘਰ ਨਾ ਮੈਂ ਤੋਰੀਆਂ ਖਾਂਦੀ ਹਾਂ ਬਲਕਿ ਮੈਂ ਕੱਲੇ ਕਰਨ ਬਣਾਉਂਦੇ ਨੇ ਕੋਈ ਹੋਰ ਖਾਂਦਾ।
ਤੁਸੀਂ ਇੱਕ ਵਾਰੀ ਐਵੇਂ ਬਣਾਓਗੇ ਨਾ ਤੁਹਾਡੇ ਬੱਚੇ ਵੀ ਖਾਣਗੇ ਖੁਸ਼ ਹੋ ਗਏ।
ਅੱਛਾ ਜੀ।
ਹਾਂਜੀ ਬਹੁਤ ਸਵਾਦ ਬਣਦੀ ਉਹ
ਆਲ ਵਾਲੀ ਤੋਰੀਆਂ ਦੀ ਮਤਲਬ ਕਿ ਸੇਮ ਪ੍ਰੋਸੈਸ ਐਵੇ ਹੀ ਹੁੰਦਾ ਜਿਵੇਂ ਤੁਸੀਂ ਸਿੰਪਲ ਤੋਰੀਆਂ ਦਾ ਦੱਸਦੇ ਹੋ।
ਹਾਂਜੀ ਹਾਂਜੀ ਉਹ ਸਿਰਫ਼ ਨਾਲ ਧੋਈ ਹੋਈ ਦਾਲ ਪਾ ਦੋ ਜੀ।
ਅੱਛਾ।
ਤੇ ਔਦੇ 'ਚ ਔ ਟੇਸਟ ਔਹੀ ਆਏਗਾ ਜੋ ਬਣੇਗਾ ਥੋੜਾ ਦਾਲ ਦਾ ਵੀ ਵਿੱਚ ਚਸ ਆ ਜੇਗਾ ਜੀ। ਤੋਰੀਆਂ ਦਾ ਚਸ ਦਾਲ ਇੱਚ ਪੈ ਜੇਗਾ।
ਕੜਾਈ 'ਚ ਬਣਾਂਦੇ ਔ, ਕੁੱਕਰ 'ਚ ਬਨਾਣ
ਨਈ ਜੀ ਨਈ, ਕੜਾਹੀ ਇੱਚ ਬਨਾਣੇ ਆ, ਕੁੱਕਰ ਇੱਚ ਨਈ। ਬਣ ਜਾਂਦੀ ਏ। ਜਾਦਾ ਟਾਈਮ ਤੇ ਲੱਗਦਾ ਈ ਨੀ ਦੇਖੋ। ਪੈਲੇ ਈ ਸੋਫਟ ਹੁੰਦੀਐ ਨੇ ਔ। ਹਾਂ ਹਾਂਜੀ। ਦਸ ਪੰਦਰਾਂ ਮਿੰਟ ਪਈ ਰੇਂਦੀ ਏ। ਘੱਟ ਸੇਕੇ ਤੇ ਰੱਖ ਦੋ ਤੇ ਬੜੀ ਸੋਣੀ ਅਜੇ ਤਿਆਰ ਹੋ ਜਾਂਦੀਆਂ ਨੇ ਜੀ।
ਹੂੰ, ਲਗਦੀਆਂ ਤੇ ਬੜੀ ਸਵਾਦ ਨੇ ਪਰ ਇੱਕ ਨਾ ਸਾਡੇ ਘਰ ਤੇ ਕੋਈ ਖਾਂਦਾ ਨੀ ਨਾ।
ਹਾਂਜੀ, ਨਈ ਤੁਸੀ ਇੱਕ ਵਾਰ ਟਰਾਈ ਕਰੋ ਦਾਲ ਪਾ ਕੇ। ਤੁਆਡੇ ਬੱਚੇ ਵੀ ਖਾਣਗੇ। ਅ ਹਾਂਜੀ, ਔਨਾਂ ਨੂੰ ਦੇਖੋ ਦਾਲ ਦੇ ਦੋ ਕਿਉਂਕਿ ਰਸ ਤੇ ਤੋਰੀਆ ਦਾ ਔਦੇ ਵਿੱਚ ਆ ਈ ਜਾਣਾ ਏ।
ਹਾਂਜੀ-ਹਾਂਜੀ।
ਤਾਂ ਵੀ ਚਲੋ ਤੁਆਡੇ ਬੱਚਿਆਂ ਨੂੰ ਫਾਇਦਾ ਈ ਕਰੇਗੀ ਔ ਚੀਜ਼।
ਹੂੰ।
ਹਾਂਜੀ ਤੁਸੀ ਏਦਾ ਦੇ ਦੋ।
ਸਾਡੇ ਬੱਚੇ ਤੇ ਵੈਸੇ ਈ ਨਖਰੇ ਬੜੇ ਕੜਦੇ ਨੇ ਯਾ ਤੇ ਏਨਾਂ ਨੂੰ ਕੜੀ ਚਾਵਲ ਚਾਈਦੇ ਨੇ, ਰਾਜਮਾਂ ਚਾਵਲ ਚਾਈਦੇ ਨੇ।
ਅੱਜ ਕੱਲ ਦੇ ਬੱਚੇ ਤੇ ਏਦਾਂ ਈ ਨੇ ਬਈ।
ਹੂੰ, ਤੋਰੀਆਂ ਨੀ ਬਣੀਆਂ ਹੋਣੀਆਂ ਚਾਈਦੀਆਂ ਟਿੰਡੇ, ਘੀਆ, ਭਿੰਡੀ ਇਹ ਹਰੀਆਂ ਸਬਜ਼ੀਆਂ ਤੇ ਕੈਂਦੇ
ਤੇ ਜੜੀ ਚੀਜ਼ ਫਾਇਦੇ ਦੇਣੀ ਏ ਨਾ ਔ ਬੱਚਾ ਨੀ ਖਾਏਗਾ। ਆਪਣੇ ਅ ਬਿਲਕੁਲ। ਅੱਛਾ। ਆਪਣੇ ਟਾਈਮ ਤੇ ਦੇਖੋ ਅਸੀਂ ਵੀ ਨੀ ਖਾਂਦੇ ਸੀਗੇ ਯਾਦ ਹੀ ਹੋਣੈ ਤੁਆਨੂੰ ਵੀ। ਅਸੀ ਔ ਬੜੇ
ਐ ਜੈਵੇ ਹੋ ਜਾਏ ਅੱਜ ਕੱਲ ਦੇ ਬੱਚੇ ਨਖਰੇ ਕਰਦੇ ਨੇ ਨਾ ਅਸੀ ਇਤਨੇ ਨਖਰੇ
ਤੇ
ਸਾਡੇ ਮਾਂ ਪਿਓ ਕੈਂਦੇ ਸੀ ਐ ਬਣਿਐ ਖਾਨੈ
ਖਾਣੈ ਖਾਔ ਤੇ ਅੱਜ ਕੱਲ ਮਾਵਾਂ ਕੈਦੀਆਂ ਨਈ ਜੀ ਮੈਂ ਕੁਛ ਹੋਰ ਬਣਾਦਾ ਨਈ ਖਾਣਾ ਐ।
ਆਜ ਕੱਲ ਤਾਂ ਸਬ ਏਹੀ ਹੁੰਦੈ ਕਿ ਸਾਡਾ ਬੱਚਾ ਭੂਖਾ ਨਾ ਰਏ। ਚਲੋ ਅਸੀਂ ਕੁੱਛ ਨਾ ਕੁੱਛ ਖਵਾ
ਹਾਂਜੀ।
ਜੈਸ ਕੁਆਰਿਆਂ ਦੇਖੋ ਮੈਂ ਵੀ ਨੀ ਕੁਛ ਖਾਂਦੀ ਸੀ ਜੀ ਘੀਆ, ਮੂਲੀ ਰੋਟੀ ਕੁਛ ਵੀ ਨੀ ਖਾਣਾ ਜੀ ਹਰੀ ਸਬਜ਼ੀਆਂ ਜਿਵੇਂ ਵਿਆ ਕੇ ਆਔ ਨਾ ਜਿਵੇਂ ਇੱਕ ਲਗਾ ਲੋ ਡਰ ਹੁੰਦੈ ਸੱਸ ਦਾ ਔ ਲਗਾ ਲੋ। ਕੁਛ ਵੀ ਲਗਾ ਲੋ ਤੁਸੀਂ ਹਨਾ। ਫੇਰ ਬੰਦਾ ਖਾ ਲੈਂਦੈ ਜੀ ਸਾਰੀ ਚੀਜ਼ਾਂ ਖਾ ਲੈਂਦੈ।
ਨਾਲੇ ਨਾ ਵਿਆ ਤੋਂ ਬਾਦ ਆਪ ਬਣਾਣਾ ਪੈਂਦੇ ਨਾ ਫੇਰ
ਹਾਂਜੀ, ਕਈ ਵਾਰੀ ਮੰਮੀ ਘੀਆ ਹੋਰੀ ਬਣਾਂਦੇ ਸੀ ਨਾ ਤੇ ਮੈਂ ਰੋਟੀ ਨੀ ਖਾਂਦੀ ਸੀ ਘੀਐ ਨਾਲ। ਸਮੈਲ ਚੜਦੀ ਸੀ ਨੀ ਮੈਂ ਨੀ ਖਾਣੀ। ਹੁਣ ਘੀਐ ਨਾਲ ਇੰਨੀ ਅੱਛੀ ਰੋਟੀ ਲੱਗਦੀ ਏ ਨਾ ਔਰ ਟਾਈਮ ਦੇ ਹਿਸਾਬ ਨਾਲ ਸਭ ਕੁੱਝ ਚੇਂਜ ਹੋ ਜਾਂਦੈ।
ਅੱਛਾ ਜੀ।
ਹਾਂਜੀ, ਹੋਰ ਤੁਸੀ ਕੀ-ਕੀ ਬਣਾ ਲੈਂਦੇ ਔ?
ਮੈਂ ਸਾਰਾ ਕੁਛ ਬਣਾ ਲੈਣੀ ਆ। ਜੋ ਮਰਜ਼ੀ ਬਣਵਾ ਲੋ।
ਅੱਛਾ ਜੀ।
ਹਾਂਜੀ।
ਕੜੀ ਚਾਵਲ ਵਗੈਰਾ ਬਣਾ ਲੈਂਦੇ ਔ?
ਹਾਂਜੀ-ਹਾਂਜੀ। ਕੱਢੀ ਚਾਵਲ, ਰਾਜਮਾਂ ਚਾਵਲ ਐ ਤੇ ਸਾਡੇ ਘਰ ਸਪੈਸ਼ਲ ਬਣਦੇ ਹੀ ਬਣਦੇ ਨੇ। ਜਾ ਫੇਰ ਕਿਉਂਕਿ ਮੇਰੇ ਬੱਚਿਆਂ ਨੂੰ ਐ ਈ ਪਸੰਦ ਏ। ਉਹ ਤੇ ਬਲਕਿ ਓਨਾ ਦਾ ਵਾੱਸ ਨਾ ਚਲੇ ਨਾ ਓ ਤੇ ਰੋਜ ਏਈਓ ਤੇਆਰ ਹੁੰਦੇ ਨੇ, ਮੰਮੀ ਇੱਕ ਦਿਨ ਕੱੜੀ ਚਾਵਲ ਇਕ ਦਿਨ ਰਾਜਮਾ ਚਾਵਲ ਕਿ ਸਿਰਫ ਇਕ ਚੀਜ ਨੀ ਮਿਲਨੀ।
ਦੱਸੋ ਗੇ ਰੈਸਪੀ, ਦੱਸੋ ਗੇ ਕਿਵੇਂ ਬਨਾਂਦੇ ਓ?
ਹਾਂਜੀ।
ਦੱਸੋ ਗੇ ਕਿਵੇਂ ਬਨਾ ਲੈਂਦੇ ਓ ਕੜੀ ਚਾਵਲ?
ਹਾਂਜੀ, ਹਾਂਜੀ ਕੜੀ ਚਾਵਲ ਅਸੀ ਪੈਲੇ ਨਾ ਅ ਮਤਲਬ ਕਿ ਜੇੜੇ ਅਸੀ ਮਲਾਈ ਕੱਠੀ ਕਰਦੇ ਆਂ ਨਾ ਅਲਗ ਜਦੋਂ ਜਿਸ ਦਿਨ ਅਸੀ ਘੀ ਅ ਘਿਓ ਨਿਕਾਲਨਾ ਹੁੰਦੈ ਨਾ ਥਰਾ ਤੇ ਉਤੇ ਨਾ ਲੱਸੀ ਨਿਕਲਦੀ ਏ, ਅਸੀਂ ਨਾ ਉਂਦੇ ਚ ਨਾ ਹਲਕਾ ਜਾ ਨਮਕ ਹੁਨ ਨਿੰਬੂ ਨੀਚੋੜ ਕੇ ਰੱਖ ਦੇਨੇ ਆਂ ਰਾਤ ਤੱਕ
ਠੀਕ ਐ।
ਖੱਟੀ ਹੋ ਜਾਂਦੀ ਏ ਲੱਸੀ ਪਰ ਓਂਦੇ ਚ ਅਸੀ ਨਾ ਲਸਨ ਪਾ ਕੇ ਜਿੰਨੀ ਤੂਸੀ ਕੜੀ ਬਨਾਣੀ ਏ ਉਸੀ ਐਕੋਰਡਿੰਗ ਤੇ ਥੋੜਾ ਪਾਨੀ ਮਿਲਾ ਕੇ ਪਤਲੀ ਕਾਰਕੇ ਨਾ ਗੈਸ ਤੋਂ ਉਬਾਲਨ ਅਸਤੇ ਰੱਖ ਦੇਨੇ ਆਂ
ਠੀਕ ਐ ਜੀ।
ਨਾਲ ਅਸੀ ਦੂਜੇ ਪਾੱਸੇ ਤੜਕੇ ਦਾ ਸਮਾਨ ਤੇਆਰ ਕਾਰ ਲੈਨੇ ਆਂ, ਪੇਆਜ ਕਾੱਟ ਕੇ ਤੇ ਅਗਰ ਤੂਸੀ ਮਲਬ ਕੀ ਆਲੂ ਪਾਣੇ ਨੇ ਓਵੀ ਛੋਟੇ, ਛੋਟੇ ਆਲੂ ਕਾੱਟ ਕੇ ਪਾ ਲੈਨਾ ਓਈਓ ਉਬਲਦੇ ਕੜੀ ਚ।
ਅੱਛਾ ਜੀ, ਤੇ ਆਲੂ ਗਾੱਲ ਜਾਂਦੇ ਨੇ ਜੀ ਵਿੱਚੇ ਈ?
ਹਾਂਜੀ, ਹਾਂਜੀ ਕਿਉਂਕਿ ਕੱੜੀ ਹੱਲੇ ਪੱਕਦੀ ਏ ਨਾ ਕਾਫ਼ੀ ਟਾਈਮ ਕੋਈ ਕੜੀ ਨੂੰ ਟਾਈਮ ਲਗਦੈ ਤੇ ਵਿੱਚ ਆਲੂ ਗਾੱਲ ਜਾਂਦੇ ਨੇ।
ਛ
ਵੀ ਛੋਟੇ, ਛੋਟੇ ਬਰੀਕ, ਬਰੀਕ ਕਟਕੇ ਪਾਨੇ ਆ ਨਾ ਤੇ ਫੇਰ ਲੰਬੇ, ਲੰਬੇ ਪੇਆਜ ਕਾੱਟ ਕੇ ਇੱਕ ਪਾਸੇ ਹਰਾ ਧਨੀਆ, ਹਰੀ ਮਿਰਚ ਛੋਟੀ, ਛੋਟੀ ਤੇ ਹਲਕੀ ਜੀ ਕਸੂਰੀ ਮੇਥੀ ਪਾਕੇ ਪਕੌੜੇ ਦਾ ਸਮਾਨ ਤੇਆਰ ਕਾਰ ਲੈਂਦੇ ਆ। ਹਾਂ ਪਕੌੜੇ ਐਂਵੇ ਤਾੱਲ ਕੇ ਬਨਾਂਨੇ ਆਂ ਛੋਟੇ, ਛੋਟੇ।
ਅੱਛਾ ਜੀ, ਨਹੀਂ ਜਾ ਵੇਸਨ ਘੋਲ ਕੇ ਕੋਈ ਪੇਆਜ ਵਗੈਰਾ ਵਿੱਚ ਪਾਂਦੇ ਓ ਯਾ ਐਦਾਂ ਈ?
ਦੇਖੋ ਪਾਂਦੇ ਹੈਗੇ ਨੇ, ਪਰ ਮੈਂ ਨੀ ਪਾਂਦੀ ਕਿਉਂਕਿ ਮੇਰੇ ਬੱਚੇ ਕੈਂਦੇ ਨੇ ਮੰਮਾ ਮੂੰਹ ਚ ਪੇਆਜ ਨੀ ਆਣੇ ਚਾਈਦੇ।
ਅੱਛਾ ਜੀ, ਪੇਆਜ ਨੀ ਖਾਂਦੇ।
ਤੇ ਹਾਂਜੀ, ਜੇ ਮੈਂ ਪੇਆਜ ਪਾਵਾਂ ਫੇਰ ਓ ਕੁੱਛ ਬਲਕਿ ਆਲੂ ਵਾਲੀ ਰੋਟੀ ਬਨਾਨੀ ਆਂ ਓਂਦੇ ਵਿੱਚ ਵੀ ਕੈਂਦੇ ਨੇ ਪੇਆਜ਼ ਨੀ ਨਜਰ ਆਣਾ ਚਾਈਦਾ ਸਾਨੂੰ।
ਅੱਛਾ ਦਸ, ਤੇ ਬਿਨਾਂ ਫੇਰ ਪੇਆਜਾਂ ਤੋਂ ਕਿਂਵੇ ਬਨਾ ਲੈਂਦੇ ਓ?
ਬੱਸ ਪੇਆਜ ਵਿੱਚੋਂ ਦੀ ਕੱਡ ਦਿੰਨੇ ਆਂ ਬਾਕੀ ਸਾਰਾ ਕੁੱਛ ਪਾਂਨੇ ਆਂ।
ਅੱਛਾ ਮੈਂ ਸਾਰਾ ਕੁਛ ਪਾਈ ਦਿਤਾੱ, ਨੀ ਇੱਕ ਤੇ ਦੇਖੋ ਬਾਜਾਰੋਂ ਜੇੜੀ ਮਿਲਦੀ ਏ ਨਾ ਕੜੀ ਤੂਸੀ ਦੇਖ ਖੇਆ ਹੋਣਾ, ਓਨਾਂ ਦੇ ਪਕੌੜੇ ਬਿਲਕੁਲ ਸਿੰਪਲ ਜੇ ਹੁੰਦੇਨ।
ਨਹੀਂ, ਨਹੀਂ ਅਸੀ ਉਵੇਂ ਨੀ ਬਨਾਂਦੇ, ਸਾਡੇ ਤੇ ਅ ਪੇਆਜ ਔਰ ਆਲੂ ਦੇ ਪਕੌੜੇ ਬਨਾਨੇ ਆ ਅਸੀ ਤੇ ਪਤਲੇ ਪਤਲੇ ਆ ਪੇਆਜ ਕਾੱਟ ਕੇ ਪਤਲੇ ਈ ਆਲੂ ਕਾੱਟ ਕੇ ਨਾ ਉਚ ਹਰੀਆਂ ਮਰਚਾਂ ਕਾੱਟ ਕੇ ਤੇ, ਥੋੜਾ ਜਾ ਅਮਚੂਰ ਪਾ ਲੋ ਨਮਕ ਪਾਲੋ ਟੇਸਟ ਅਨੂਸਾਰ ਥੋੜੀ ਜੀ ਕਸੂਰੀ ਮੇਥੀ ਪਾਲੋ ਤੇ ਐਨੂੰ ਮਿਕਸ ਕਾਰਕੇ ਨਾ ਅਸੀ ਉਬਲ ਜਾਂਦੀ ਐ ਫੇਰ ਜਦੋਂ ਮਿਲਕੁਲ ਪੂਰੀ ਹੰਡਰਡ ਟੂ ਏਟੀ ਪਰਸੈਂਟ ਬਨ ਜਾਂਦੀ ਐ ਉਬਲ, ਉਬਲ ਕੇ।
ਹੂੰ ਲੱਗ ਜਾਂਦਾ ਹੋਣਾ ਨਾ, ਦੋ ਟਾਈ ਘੰਟੇ ਤੇ ਲੱਗਦੇ ਨੇ ਕੜੀ ਪਕਾਦੇਆਂ।
ਨਹੀਂ, ਨਹੀਂ ਇਤਨਾ ਟਾਈਮ ਨੀ ਲੱਗਦਾ ਮਸਾਂ ਇੱਕ ਘੰਟਾ, ਸਵਾ ਘੰਟਾ ਲੱਗਦੈ।
ਅੱਛਾ ਇੱਕ ਘੰਟੇ ਤੱਕ ਹੋ ਜਾਂਦੀ ਤਿਆਰ। ਚਾਵਲ ਉਬਾਲ ਕੇ ਬਣਾਉਦੇ ਤੜਕੇ ਵਾਲੇ।
ਹਾਂਜੀ
ਚਾਵਲ ਤੜਕੇ ਵਾਲੇ ਬਣਾਉਂਦੇ ਹੋ ਉਬਾਲ ਕੇ?
ਚਾਵਲ ਤੜਕੇੇ ਬਣਾਦੇ ਹਾ ਤੇਲ ਨੂੰ ਗਰਮ ਕਰਕੇ, ਉਹ ਚ ਜੀਰਾ ਪਾ ਕੇ ਫੇਰ ਨਮਕ ਪਾ ਕੇ ਫੇਰ ਚਾਵਲ ਪਾ ਦੇਣੇ ਆ। ਹੂੰ
ਫੇਰ ਆਪਣਾ ਖਾਓ ਬੱਚਿਆ ਗਰਮ-ਗਰਮ ਹਨਾ।
ਹਾਂਜੀ
ਠੀਕ ਹੈ, ਹੋਰ ਲਾਣਾ ਕਦੇ ਘਰ ਗੇੜਾ।
ਹਾਂਜੀ-ਹਾਂਜੀ ਆਵਾਂਗੇ।
ਹਾਂਜੀ ਬਹੁਤ ਦਿਨ ਹੋ ਗਏ ਨੇ ਤੁਹਾਨੂੰ।
ਹੂੰ ਕੋਈ ਗੱਲ ਨੀ ਆਵਾਂਗੀ ਬਸ ਟਾਈਮ ਹੀ ਨੀ ਮਿਲਦਾ ਹੁਣ ਬੱਚੇ ਸਕੂਲ ਜਾਏਗੇ ਪਿੱਛੋਂ ਦੀ ਹੁਣ ਫ੍ਰੀ ਹੋਵਾਂਗੇ।
ਚਲੋ ਠੀਕ ਹੈ ਜੀ ਮੈਂ ਤੁਹਾਨੂੰ ਫੇਰ ਕਰਾਂਗੀ ਕਾਲ ਹੈ ਕੋਈ ਆ ਗਿਆ ਠੀਕ ਹੈ।
ਮੈਂ ਮਹਿੰਦੀ ਲਾਈ ਬੈਠੀ ਆ ਸਿਰ ਤੇ।